ਹੈਲੋ
ਹੈਲੋ
ਹਾਂਜੀ, ਆਵਾਜ਼ ਆ ਰਹੀ ਹੈ?
ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
ਹੋਰ ਕਿੱਦਾਂ
ਵ ਦੱਸੋ
ਤੁਸੀਂ ਦੱਸੋ
ਹਨ ਹਮ
ਹਾਂਜੀ
ਸੀ ਬੋਲ ਬੋਲ ਹੁਣ ਬੋਲ ਮ
ਹੁਣ ਆ ਰਹੀ ਸਹੀ ਆਵਾਜ਼
ਹਾਂਜੀ, ਹੁਣ ਆਈ ਜੇ
ਹਾਂਜੀ, ਮੈਂ ਕਿਹਾਹਿਰੀ ਕੀ ਕਰ ਰਹੇ ਸੀ ਤੁਸੀਂ
ਬਸ ਉਹੀ ਰਾਤ ਦੇ ਕੰਮ ਜਿਹੜੇ ਬਸ ਰੋਟੀ ਬਣਾ ਲੋੋ ਖਾ ਲੋ ਫਰੀ ਹੋ ਜਾਓ ਭਾਡੇ ਮਾਂਜ ਜਾਓ, ਬਸ ਫ
ਇਹ ਤਾਂ ਹੈ ਹੀ ਘਰ ਦਾ ਸਵੇਰੇ ਤਾਂ ਸਵੇਰੇ ਨਾਸ਼ਤਾ, ਦੁਪਹਿਰੇ ਰੋਟੀ, ਫਿਰ ਸ਼ਾਮੀ ਰੋਟੀ
ਹੋਸੀ ਨਾ ਅਸੀਂ ਵੀ ਕਦੇ
ਤੇ ਇੰਨੀ ਪੈ ਰਹੀ ਹੈ
ਹੁਣ ਕਿਹਾ ਦੇਖੋ ਇਹ ਗੱਲ ਹੈ, ਗਰਮੀ ਜਨੀ ਮਰਜ਼ੀ ਹੋ
ਹਾਂ ਰੋਟੀ ਤੇ ਬਣਾਣੀ ਹੈ
ਕਰ ਮ ਬਾਇ ਤੁਸੀਂ ਕੀ ਜਾ ਨੂੰ
ਬਸ ਕੁਛ ਨੀ ਬੈਠੇ, ਬੈਠੇ ਦੇ ਸੀ ਅਸੀਂ ਵੀ ਗ ਮੀ ਇੰਨੀ ਹੋਈ ਦੀ ਹੈ, ਕਿਆ ਕਰੀਏ ਹਾਂਜੀ ਮੈਂ ਸੀ ਗਰਮੀ ਇੰਨੀ ਹੋਈਦੀ ਹੈ, ਕੀ ਕਰੀਏ
ਗਰਮੀ ਤਾਂ ਹੈ ਹੀ ਆ, ਹੁਣ ਗਰਮੀ ਵਿੱਚ ਤਾਂ ਗਰਮੀ ਹੀ ਹੋਣੀ ਆ ਹੁ ਦਿਨ ਵੀ ਪੂਰੇ ਗਰਮੀ ਦੇ ਜਲ ਸੋਰਨ ਆਗ ਬਿਲਕੁਲ ਕਿਤੇ ਦੁਪਹਿਰੇ ਨਿਕਲਣ ਨੂੰ ਜੀਅ ਨੀ ਕਰਦਾ, ਕਿਤੇ
ਅਰੇ ਕਿਤੇੇ ਨੀ ਵਾਕਿਆ ਨ ਕਿਤੇ ਨਿਕਲਣ ਦਾ ਮਨ ਕਰਦਾ
ਫੇਰ ਏਦਾਂ ਹੈ ਨਾ ਜੇ ਕਿਤੇ ਜਾਣਾ ਹੋਏ ਤਾਂ ਗੱਲ ਸਾਨੂੰ ਜਾਣਾ ਵੀ ਪੈਂਦਾ ਆਪਣਿਆਂ ਦੇ ਕੋਲ ਕਿਸੇ ਦਾ ਪਤਾ ਲੈਣ ਕਿਸੇ ਨੂੰ ਦੇਖਣ ਵਾਸਤੇ ਚਾਹੇ ਹੁਣ ਜਿੰਨੀ ਭਰੀ ਜਿੰਨੀ ਭਰੀ ਗਰਮੀ ਹੋਵੇ ਆਪਣਾ ਦੇਖਣ ਵਾਸਤੇ ਤਾਂ ਠੰਡ ਪਾਈ ਜਾਂਦੀ ਹੈ ਉਸ ਟਾਈਮ ਤੇ ਹੇਨਾ, ਆਪਣੇ ਪੇਕੇ ਜਾਣਾ ਹੋਏ ਜਾਂ ਆਪਣੇ ਭੈਣ ਭਰਾਵਾਂ ਨਾਲ ਮੁੋਲਣਾ ਫੇਰ ਕੋਈ ਗਰਮੀ ਨੀ ਲੱਗਦੀ ਨਾ
ਆਹ ਫੇਰ ਤਾਂ ਨੀ ਲੱਗਦੀ ਗਰਮੀ
ਫੇਰ ਇਹੀ ਸੋਚ ਲੋੋ, ਇਹੀ ਸੋਚ ਕੇ ਗਰਮੀ ਲੱਗੇਗੀ ਨੀ ਹੈ
ਹਮ ਇਹ ਤਾਂ ਹੈਗਾ
ਹੈਂ
ਮੀਂਹ ਤਾਂ ਨ ਨਹੀਂ ਪੈਂਦਾ ਪਿਆ ਮੀਂਹ ਪੈ ਜਾਏ ਤਾਂ ਥੋੜਾ ਠੰਡਾ ਜਾਏ ਮੌਸਮ
ਹਾਂਜੀ-ਹਾਂਜੀ ਮੀਂਹ ਆਏਗਾ ਅੱਜ ਵੀ ਕਿਤੇ ਨਾ ਕਿਤੇ ਤਾਂ ਬਰਸਿਆ ਹੈ ਸਾਡੇ ਇੱਧਰਲੇ ਪਾਸੇ ਮਤਲਬ ਸ਼ਾਹ ਅੱਛਾ ਕਿਹੜੇ ਪਾਸੇ
ਇੱਧਰ ਯੂਪੀ ਵੱਲ
ਅੱਛਾ-ਅੱਛਾ ਉਹ ਕਦੀ ਕਿਤੇ ਬੱਦਲ ਚਲਾ ਜਾਂਦਾ ਤੇ ਕਦੀ ਕਿਤੇ ਚਲਾ ਜਾਂਦਾ ਹੈਗਾ ਨੀ ਪਤਾ ਲੱਗਦਾ ਨਾ ਹਾਂ ਸਾਡੇ ਇਏਧਰ ਬਸ ਬੱਦਲ ਬਣ ਕੇ ਚਲਾ ਗਿਆ ਅੱਗੇ ਮੀਂਹ ਨੀ ਪਿਆ ਲੇਕਿਨ ਥੋੜ੍ਹਾ ਮੌਸ ਠੀਕ ਹੋ ਗਿਆਆ ਸੀ ਫਿਰ ਵੀ ਕਾਫ਼ੀ ਮਤਲਬ ਅੱਛਾ ਹੋ ਗਿਆ ਸੀ ਹਾਂ
ਹੁਣ ਵੀ ਕਦੀ ਹਵਾ ਚੱਲ ਰਹੀ ਹੈ ਕਦੀ ਨਹੀਂ ਚੱਲ ਰਹੀ ਹਵਾ
ਬਸ ਇਏਦਾਂ ਹੀ ਦਿਨ ਕੱਟੀ ਜਾਂਦੇ ਨੇ ਰਾਤ ਕੱਟੀ ਜਾਂਦੀ ਦੇਖ ਦੇਖ ਕੇ ਅਗਲਾ ਦਿਨ ਆਏਗਾ ਤੇ ਚਲੋ ਮੌਸਮ ਅੱਛਾ ਹੋਏਗਾ, ਮੀਂ ਪਏਗਾ। ਅਸੀਂ ਸੋਚ ਸੋਚ ਕੇ ਦਿਨ ਨਿਕਲਦੇ ਹ ਤਾਂ ਗਰਮੀਆਂ ਨਿਕਲ ਜਾਂਦੀਆਂ ਹੁ ਕੀ ਕਰੀਏ
ਹੋਰ ਤੁਸੀਂ ਸੁਣਾਓ ਬੱਚੇ ਖੱਚੇ ਸੱਤ ਸਹੀਐ
ਸਭ ਵਧੀਆ ਬੱਚੇ ਸਾਡੇ ਅਸੀਂ ਬੱਚੇ ਮੇਰੇ ਬੱਚੇ ਤਾਂ ਬਹੁਤ ਵੱਡੇ ਆ ਮੈਂ ਤਾਂ ਨਾਨੀ ਦਾਦੀ ਬਣੀ ਹੋਈ ਹੈ ਇਸ ਮੇਰੀਆਂ ਕੁੜੀਆਂ ਹਾਂ ਜੀ ਇੱਕ ਅੱਠ ਸਾਲ ਹੋ ਗਏ ਵਿਆਹ ਨੂੰ ਇੱਕ ਨੂੰ ਢਾਈ ਸਾਲ ਹੋ ਗਏ ਦੋਨਾਂ ਦਾ ਇੱਕ-ਇੱਕ ਮੁੰਡਾ ਹੈ
ਅੱਛਾ ਮੇਰੀ ਵੀ ਇੱਕ ਕੁੜੀ ਦਾ ਵਿਆਹ ਹੋ ਗਿਆ ਉਹਦੇ ਵੀ ਇੱਕ ਮੁੰਡਾ ਹੋਇਆ ਸੀ
ਅੱਛਾ ਚੱਲ ਚਲੋ ਫੇਰ ਤਾਂ ਬਹੁਤ ਵਧੀਆ ਫੇਰ ਤਾਂ ਤੁਸੀਂ ਅਸੀਂ ਆਣੇ ਹੋ ਗਏ ਹੈਲੋ
ਹਾਂਜੀ-ਹਾਂਜੀ ਨਹੀਂ ਮੇਰੀ ਇੰਨੀ ਵੀ ਉਮਰ ਨਹੀਂ ਹੈ
ਆਹ ਹੋ ਅੱਛਾ ਚਲੋ ਫੇਰ ਆਪਣੀ ਉਮਰ ਹੀ ਦੱਸ ਦੋ ਅੱਜ
ਹੈ ਅੱਧੀ ਤੇ ਆਈ ਗਈ ਫਿਲਹਾਲ ਤਾਂ ਹੋ ਗਈ ਬਿਆਲੀ ਨਹੀਂ ਬਿਆਲੀ
ਅੱਛਾ-ਅੱਛਾ ਅੱਛਾ-ਅੱਛਾ ਅੱਛ ਅੱ ਅ
ਮੈਂ ਨਾ ਮੇਰਾ ਵੀ ਵਿਆਹ ਜਲਦੀ ਹੋ ਗਿਆ ਸੀ ਬੱਚਿਆਂ ਦਾ ਵੀ ਵਿਆਹ ਹੋ ਗਿਆ ਜ ਕੁੜੀ ਦਾ
ਮੇਰੀ ਗੱਲ ਸੁਣੋ ਤੁਹਾਡਾ ਵਿਆਹ ਕਿਹੜੀ ਉਮਰ ਚ ਹੋਇਆ ਸੀ ਪਰ ਹੈਂ ਇਏਨੀ ਜਲਦੀ ਕੀ ਗੱਲ
ਬਸ ਏਦਾਂ ਹੀ ਘਰ ਦੀਆਂ ਪ੍ਰੋਬਲਮਾਂ ਹਰ ਘਰ ਦੀ ਪ੍ਰੋਬਲਮ ਤਾਂ ਹੁੰਦੀ ਆ ਪਾਪਾ ਨਹੀਂ ਸੀਗਾ ਪਾਪਾ ਐਕਸਪਾਇਰ ਹੋ ਗਏ ਸੀ
ਅੱਛਾ-ਅੱਛਾ ਇਹ ਤਾਂ ਫੇਿਰ ਹੈ ਪ੍ਰੋਬਲਮ
ਹਮਮ
ਚਲੋ ਏਦਾਂ ਹੀ ਆ ਫੇਰ ਹੁਣ ਕੀ ਕੀਤਾ ਜਾਵੇ ਫੇਰ ਵਿਆਹ ਫੇਿਰ
ਫੇਰ ਬੱਚੇ ਵੀ ਹੋਈ ਜਾਂਦੇ ਆ।
ਹਾਂਜੀ-ਹਾਂਜੀ ਇਹ ਤਾ ਹੈ ਈ ਐ।
ਇਹ ਤਾ ਹੈ ਈ ਐ, ਹੋਰ ਸਾਡਾ ਸਾਡਾ ਵਿਆਹ ਵੀ ਬਸ ਉੱਨੀ ਸਾਲ ਦੀ ਉਮਰ ਚ ਹੋ ਗਿਆ ਸੀਗਾ
ਅੱਛਾ
ਹਾਂ ਬੱਚੇ ਨਾਲ ਦੀ ਨਾਲ ਹੋ ਗਏ ਸੀ ਵੀਹ ਸਾਲਾਂ ਚ ਮੇਰੀ ਪਹਿਲੀ ਕੁੜੀ ਹੋ ਗਈ ਸੀ ਪੱਚੀ ਸਾਲ ਚ ਮੇਰੇ ਸਮਝੋ ਤਿੰਨ ਬੱਚੇ ਹੋ ਗਏ ਸੀਗੇ
ਅੱਛ
ਹੋਰ?
ਹਾਂ ਤੇ ਮੇਰੇ ਲਈ ਮੈਂ ਸੀਗੀ, ਉਨੀਆਂ ਸਾਲਾਂ ਦੀ। ਉਨੀਆਂ ਵੀਹਾਂ ਸਾਲਾਂ ਦੀ ਹੀ ਵੀਹ ਸਾਲ ਤੱਕ ਤਿੰਨ ਬੱਚੇ ਹੋ ਗਏ ਸੀ ਮੇਰੀ ਵੀ
ਹਾਂ ਤੇ ਬਸ ਮੇਰੇ ਤਾਂ ਵੀਹ ਸਾਲ ਚ ਹਾਂ ਪਹਿਲੀ ਜਾ ਤੁਹਾਡਾ ਵਿਆਹ ਵੀ ਤਾਂ ਫਿਰ ਜਲਦੀ ਹੋਇਆ ਸੀ ਨਾ ਚਲੋ ਤਾਂ ਕਰਕੇ ਫ਼ਰਕ ਪੈਂਦਾ ਥੋੜਾ ਜਿਹਾ ਇਹ ਤਾ ਹੈ ਈ ਐ, ਮੇਰੀ ਫਿਫਟੀ ਟੂ
ਅੱਛਾ, ਚਲੋ, ਵੱਡੇਈ ਓ ਦੀਦੀ ਓ।
ਹਾਂਜੀ ਜੋ ਮਰਜੀ ਕਹਿ ਲਾ ਦੇਖੋ, ਛੋਟਿਆਂ ਨੂੰ ਵੀ ਇੱਜ਼ਤ ਦੇਣੀ ਪੈਂਦੀ ਐ। ਜੇ ਦੇਵਾਂਗੇ ਤਾਂ ਇੱਜਤ ਲਵਾਂਗੇ ਉਹਨਾਂ ਕੋਲੋਂ, ਚਾਏ ਉਹ ਅੱਜ ਕੱਲ ਕੋਈ ਛੋਟਾ ਬੱਚਾ ਚਈ ਕਿਉਂ ਨਾ ਹੋਵੇ?
ਹਾਂਜੀ-ਹਾਂਜੀ।
ਅੱਜ-ਕੱਲ੍ਹ ਤਾਂ ਉਹਨਾਂ ਦੇ ਨਾਲ ਬੱਚਿਆਂ ਨਾਲ ਵੀ ਇੱਜ਼ਤ ਨਾਲ ਹੀ ਗੱਲ ਕਰਨੀ। ਪਹਿੰਦੀ ਹੈ ਤਾਂ ਕਰਕੇ ਫੇਰ ਅੱਗੇ ਅਸੀਂ ਜੱਚੀ ਪਾਨੇਂ ਆਂ
ਹੈ ਈ ਐ, ਅੱਜ ਕੱਲ੍ਹ ਇੱਜ਼ਤ ਦੋ, ਇੱਜ਼ਤ ਲੋ।
ਹਾਂਜੀ, ਬਿਲਕੁਲ-ਬਿਲਕੁਲ ਜੀ, ਬਿਲਕੁਲ। ਬਿਲਕੁਲ ਜੀ।
ਕਿਸੇ ਨਾਲ ਪਿਆਰ ਨਾਲ ਬੋਲੋ ਤੇ, ਸਾਹਮਨੇ ਵਾਲਾ ਵੀ ਪਿਆਰ ਨਾਲ ਹੀ ਬੋਲੇਗਾ।
ਬਿਲਕੁਲ, ਇਹ ਤਾਂ ਹੈ ਈ ਐ ਜੀ, ਅਜਮਾ ਕੇ ਦੇਖੋ ਭਾਵਾਂ ਛੋਟੇ ਬੱਚੇ ਨੂੰ ਤੁਸੀਂ ਅਜਮਾ ਲੋੋ। ਤੁਸੀਂ ਜਰਾ ਜਿਆ ਮਾੜਾ ਜਿਆ ਕੁੱਛ ਅਹ, ਡਾਂਟ ਲੋਗੇ ਅੱਖਾਂ ਦਿਖਾ ਲੋਗੇ, ਉੱਥੇ ਕਹਿਗਾ ਮੈਂ ਆਪਸੇ ਬਾਤ ਨੀ ਕਰਤਾ, ਲੋ। ਐਦਾਂ ਕਰਦੇ ਬੱਚੇ ਅੱਜ ਕੱਲ, ਉਹੀ ਤੁਸੀਂ ਪਿਆਰ ਨਾਲ ਕਰਕੇ ਦੇਖੋ ਕਿਵੇਂ ਭੱਜੇ ਆਂਦੇ ਨੇ।
ਹਾਂਜੀ-ਹਾਂਜੀ।
ਠੀਕ ਐ, ਅੱਜ ਅਜ ਕੱਲ ਕੀ ਐ ਕਿ ਬੱਚਿਆ ਨੂੰ ਡਾਟਣਾਈ ਪੈਂਦਾ ਥੋੜ੍ਹਾ ਜਿਆ ਲੇਕਿਨ, ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਚੱਲ ਰਹੀ ਉਹਨਾਂ ਨੂੰ ਤਾਂ ਕੁਛ ਵੀ ਨੀ ਕਹਿ ਸਕਦੇ? ਮਹੌਲ ਦੇਖ ਕੇ ਬੱਚਿਆਂ ਦੇ ਮਤਲਬ, ਹਰੇਕ ਕੰਮ ਦੇਖ ਕੇ
ਹਾਂਜੀ-ਹਾਂਜੀ।
ਕੁੱਛ ਤਾਂ ਪਤਾ ਕੀ ਆ, ਅੱਜ-ਕੱਲ ਬੱਚਿਆਂ ਦੀ ਮਾਂ ਪਿਓ ਜੀ ਸਮਝ ਲੋੋ ਸਹਿਣ ਸ਼ਕਤੀਆਂ ਖ਼ਤਮ ਹੋ ਗਈਆਂ। ਹਾਂ,
ਹੂੰ, ਹੁੰ।
ਸਾਡੇ ਟਾਈਮ ਬਚ ਸੀਗੇ। ਥੋੜਾ ਕੁਛੱਚੇ ਵੀ ਬਿਲਕੁ ਹੋ ਮਿਲ,
ਬੱਚੇ, ਬੱਚੇ ਕਿੱਥੇ ਅੱਜ-ਕੱਲ, ਅੱਜ-ਕੱਲ ਦੇ ਬੱਚੇ ਨੀ ਕਰਦੇ ਸਹਿਨ।
ਲੇਕਿਨ ਨਹੀਂ, ਆਪਣੇ ਬੱਚੇ
ਮੈਂ ਕਹਿ ਰਹੀ ਆਂ ਅੱਜ-ਕੱਲ੍ਹ ਦੇ ਬੱਚੇ ਕਿੱਥੇ ਕਰਦੇ ਆ ਸਹਿਨ?
ਪੈਂਦੀਆਂ,
ਹਾਂਜੀ।
ਐਸੀ ਕਰ ਢਾਈ ਸਾਲ ਹੋ ਗਿਆ, ਕੁੜੀ ਵਿਆਹੀ ਨੂੰ ਹੁਣ ਜਿਹੜੀ ਜਨਰੇਸ਼ਨ ਆ ਰਹੀ ਹੈ ਹੁਣ ਦਾ ਨੀ ਕੁਛ ਕਹਿ ਸਕਦੇ ਦੇਖੋ, ਹੁਣ ਜਿਹੜੀ ਅੱਗੇ ਉਹਨਾਂ ਦੀ ਜਨਰੇਸ਼ਨ ਆਈ ਹੈ ਨਾ।
ਆਹ ਹੁੰਦਾ ਤੇ ਖਿਆਲ ਹੂੰ,
ਹ ਨਹੀਂ ਕੁਛ ਪਤਾ ਹ
ਇਹੋ ਤਾਂ ਐ, ਹੋਰ ਤੁਸੀਂ ਦੱਸੋ? ਘਰ ਚ ਕੌਣ ਕੌਣ ਆ ਤੁਹਾਡੇ? ਤਿੰਨ, ਦੋ ਕੁੜੀਆਂ ਇੱਕ ਮੁੰਡਾ।
ਹਮੀ, ਦੋ ਕੁੜੀਆਂ ਇਕ ਮੁੰਡਾ
ਸਾਡੇ ਵੀ
ਹਾਂ ਦੋਗਣੀੀਆਂ ਮੁੰਡਾ ਪਹਿਲਾ ਉਹ ਵੀ ਹੈ ਛਬੀ ਸਾਲਾਂ ਦਾ ਭਾਂਵੇ ਉਹਦਾ ਵੀ
ਅੱਛਾ।
ਆਪਣੀ ਜਦੋਂ ਟਾਈਮ ਹਾਂਜੀ ਇਸ ਤਰ੍ਹਾਂ ਹੀ ਆਂ, ਅੱਜ ਕੱਲ੍ਹ ਬੱਚੇ ਥੋੜਾ ਲੇਟ ਹੀ ਵਿਆਹ ਕਰਵਾਉਂਦੇ ਹਨਾ ਕਿ ਆਪਣੇ ਪੈਰਾਂ ਤੇ ਪਹਿਲੇ ਸਟੈਂਡ ਹੋ ਜਾਏ। ਜੇ, ਹਾਂਜੀ, ਹਾਂਜੀ। ਬਣਾ ਵੀ ਲਿਆ ਖਾ ਵੀ ਲਿਆ ਭਾਂਡੇ ਵੀ ਮਾਂਜ ਲਏ ਫ੍ਰਰੀ ਹੋ ਗਏ।
ਅੱਛਾ ਮੈਂ ਤੇ ਖੈਰ ਹਲੇੇ ਨ ਖਾਇਆ ਹੁਣ ਖਾਵਾਂਗੇ ਅਸੀਂ ਬਸ
ਅੱਛਾ ਲੇਟ ਹੋ ਅਸੀਂ ਨਾ ਨੌ ਵਜੇ ਤੱਕ ਅਠ ਤੋਂ ਅਠ ਸਵਾ ਨੋ ਸਾਢੇ ਨੌ ਦੇ ਅੰਦਰ ਅੰਦਰ ਖਾ ਲੈਂਦੇ ਹਾਂ। ਮਤਲਬ ਖਾ ਕੇ ਥੋੜਾ ਫਰੀ ਹੋ ਜਾਂਦੇ।
ਖਾ ਤੇ ਲੈਣੇ ਆ ਉਹ ਕੁੜੀ ਆਈ ਹੈ ਨਾ ਹੁਣੇ ਛੋਟੀ ਕੁੜੀ ਦੇ ਘਰੋਂ ਸਹਰਉ ਤੇ ਵੱਡੀ ਕੁੜੀ ਹੁਣੇ ਆਈ ਹੈ ਘਰ
ਅੱਜੀ,
ਤੇ ਇਸ ਕਰਕੇ ਫਿਰ ਨਹੀਂ-ਨਹੀਂ, ਉਹ ਚ ਛੋਟੀ ਕੁੜੀ ਦਾ ਵਿਆਹ ਹੋਇਆ ਨਾ, ਤੇ ਛੋਟੀ ਕੁੜੀ ਦੇ ਘਰੋਂ ਆਈ।
ਅੱਛਾ-ਅੱਛਾ-ਅੱਛਾ, ਪੈਨ ਕਰਵਾਈਏ ਆਪਣੀ।
ਹਾਂ ਵੱਡੀ ਕੁੜੀ ਪੜ੍ਹ ਪੈਂਦੇ ਨਾ, ਤੇ ਉਹ ਕਹਿੰਦੀ ਮੈਂ ਨੀ ਹੱਲਲੇ ਕਰਾਣਾ ਵਿਆਹ ਤੇ ਛੋਟੀ ਦਾ ਕਰਰਦਾ ਸੀ।
ਅੱਛਾ-ਅੱਛਾ-ਅੱਛਾ-ਅੱਛਾ, ਪਹਿਲੇ ਛੋਟੀ ਦਾ ਗ ਕੀਤਾ ਠੀ ਹੈ ਠੀਕ ਹੈ ਠੀਕ। ਹਾਂ ਕਈ ਬਸ ਜਦੋਂ ਜਿਦੀ ਸੰਜੋਗ ਮਿਲ ਜਾਣ।
ਹਾਂ ਬੱਚੇ ਦਾ ਮਨਾ ਹੀ ਕਰਨਾ ਹਲੇੇ ਨਹੀਂ ਕਰਨਾ ਮੈਂ ਤੇ ਫਿਰ ਜਬਰਦਸਤੀ ਥੋੜ੍ਹੀ ਨਾ ਕਰ ਸਕਦੇ ਹਾਂ ਅਸੀਂ ਹਾਂਜੀ, ਹਾਂਜੀ। ਗੌਰਮੈਂਟ ਜੋਬ ਦੀ ਤਿਆਰੀ ਕਰ ਰਹੀ ਆ।
ਅੱਛਾ, ਅੱਛਾ, ਅੱਛਾ ਚਲੋ ਤਾਂ ਬਹੁਤ ਅੱਛੀ ਗੱਲ ਆ ਹੈ।
ਹਾਂਜੀ।
ਹ ਤਾਂ ਫੇਰ ਸਹੀ ਗੱਲ ਹੈ। ਜਦ ਤੱਕਦਾ ਟਾਰਗੇਟ ਪੂਰਾ ਨਹੀਂ ਹੁੰਦਾ ਤਾਂ ਫੇਰ ਦੇਖੋ ਉਹ ਤਾਂ ਇੱਕ ਹੈ ਹੀ ਹੈ। ਮਿਹਨਤ ਜਿਹੜੀ ਕਰ ਰਿਹਾ ਬੱਚਾ ਤਾਂ ਫੇਰ ਉਹ ਤਾਂ ਪੂਰੀ ਹੋਣੀ ਚਾਹੀਦੀ ਹੈ ਨਾ ਦੇਖੋ। ਬੱਚੇ ਦੀ ਮਿਹਨਤ ਪੈ ਲਿਆ ਵੀ ਉਹ ਕਹਿੰਦੀ ਪਹਿਲੇ ਅਸੀਂ ਆਪਣਾ ਕਰ ਲਈਏ ਤਾਂ ਵਿਆਹ ਸ਼ਾਹ ਤਾਂ ਹੁੰਦੇ ਰਹਿਣਗੇ। ਬਣਾ ਲਈ ਪਹਲੇ ਆਪਣਾ ਹਾਂ ਉਹੀ ਤਾਂ ਕਹਿ ਰਹੀ ਆ ਤੁਹਾਡੀ ਤਾਂ ਜਿਵੇਂ ਤੁਸੀਂ ਦੱਸ ਰਹੇ ਤੁਹਾਡੀ ਉਮਰ ਤਾਂ ਬਹੁਤ ਛੋਟੀ ਤਾਂ ਹੋ ਗਿਆ ਸੀ ਜਿਵੇਂ
ਹਾਂਜੀ, ਹਾਂਜੀ
ਅੱਜ ਕੱਲ੍ਹ ਬੱਚੇ ਨੀ ਜਾਣਗੇ ਬਿਲਕੁਲ ਵੀ
ਬਿਲਕੁਲ ਵੀ ਨਹੀਂ।
ਹਾਂਜੀ ਹੋਰ
ਬਸ ਵਧੀਆ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ, ਹਾਂਜੀ ਪਤਾ ਹੀ ਨਹੀਂ ਲੱਗਿਆ ਚਲੋ ਅੱਛਾ ਲੱਗਿਆ।
ਠੀਕ ਏ। ਸਤਿ ਸ੍ਰੀ ਅਕਾਲ ਜੀ।
ਚਲੋ ਠੀਕ ਹੈ ਜੀ ਓਕੇ।